ਹਾਂਜੀ।
ਸਤਿ ਸ੍ਰੀ ਅਕਾਲ, ਵੀਰ ਜੀ ਕੀ ਹਾਲ ਨੇ?
ਵਧੀਆ- ਵਧੀਆ ਤੁਸੀਂ ਸੁਣਾਓ ਕੀ ਕਰਦੇ।
ਹਾਂਜੀ ਬਸ ਬੈਠੇ ਸੀ ਤੇ ਮੈਨੂੰ ਯਾਦ ਆ ਗਈ। ਮੈਂ ਕਿਹਾ ਚੱਲ ਗੱਲ ਕਰਾਂ ਵੀਰ ਜੀ ਨਾਲ ਹਾਂ ਹਾਂ ਹਾਂ ਹੋਰ ਕੀ ਹਾਲ ਤੁਹਾਡਾ
ਬ ਸਦ ਵਧੀਆ ਹੀ ਹੈ ਤੁਹਾਨੂੰ ਪਤਾ ਅੱਜ ਕੱਲ੍ਹ ਗਰਮੀ ਬਹੁਤ ਹੋਈ ਦੀ ਹੈ ਨਾ
ਗਰਮ ਗਰਮੀ ਨੇ ਤਾਂ ਦੇਖੋ ਜੀ ਪਰੇਸ਼ਾਨ ਕਰ ਰੱਖਿਆ ਗਰਮੀ ਤਾਂ ਬਹੁਤ
ਹਾਂ ਨਾ ਬਸ ਤੁਹਾਨੂੰ ਪਤਾ ਘਰ ਅੰਦਰ ਹੀ ਰਹੀਦਾ ਇੰਨੀ ਗਰਮੀ ਹੋ ਗਈ ਸੀ ਪਿੱਛੇ ਕੰਮ ਹੀ ਨਹੀਂ ਹੁੰਦਾ ਸੀ ਫੇਰ ਮਾੜਾ ਦਾ ਥੋੜਾ ਏ ਸੀ ਲਵਾਇਆ ਹੋਵੇ ਥੋੜਾ ਮਤਲਬ ਇੱਕ ਟਨ ਦਾ
ਅੱਛਾ ਅੱਛਾ ਚਲੋ ਅੱਛਾ ਬਈ ਜ਼ਰੂਰੀ ਹੈ ਵੀ ਹਾਂਜੀ ਇਹ ਵੀ
ਹਾਂ ਫ ਕੰਮ ਹੀ ਨਹੀਂੀ ਹੁੰਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਮੇਰਾ ਨਾ ਆਪਣਾ ਬੁਟੀਕ ਹੈ ਮੈਂ ਕਾਰੀਗਰ ਵੀ ਰੱਖ ਰੱਖੇ ਦੇ ਨੇ ਤਿੰਨ ਚਾਰ
ਅੱਛਾ ਅੱਛਾ ਵਾਹਜੀ ਵ ਮੈਨੂੰ ਪਤਾ ਲੱਗਾ ਸੀ ਥੋੜਾ ਬੁਟੀਕ ਹੈਗਾ ਤੇ ਮੈਂ ਸੋਚਦੀ ਸੀ ਬ ਮੈਂ ਗੱਲ ਕਰਾਂ ਮੈਂ ਪੁੱਛਾਂ ਬਈ ਮੈਂ ਵੀ ਨਾ ਸਟਿਚ ਕਰਵਾਦੇ ਨੂੰ ਕੱਪੜੇ ਤੇ ਬਸ ਮੈਨੂੰ ਟਾਈ ਵੀ ਨਹੀਂੀ ਮਿਲਿਆ ਤੇ ਮੈਂ ਹੁਣ ਨਾ ਮੈਨੂੰ ਇੱਕਦਮ ਯਾਦ ਆਇਆ
ਸਿਆਣਾ ਫੇਿਰ ਸੂਟ ਸਟਿਚ ਕਰਾਉਣ
ਹਾਂਜੀ ਹਾਂਜੀ ਜ਼ਰੂਰ ਤੇ ਮੈਂ ਓ ਪੁੱਛਣਾ ਤੁਹਾਡੇ ਕੋਲੋਂ ਤੁਸੀਂ ਸਟਿਚਿੰਗ ਕੀ ਰੱਖੀ ਦੀ ਹੈ
ਮ ਵੈਸੇ ਮੇਰੀ ਨਾ ਸਿੰਪਲ ਸੂਟ ਦੀ ਸਾੇ ਤਿੰਨ ਸੌ ਸਟਿਚਿੰਗ ਮਤਲਬ ਨੋਰਮਲ ਬਿਲਕੁਲ ਸਿੰਪਲ ਸੂਟ ਸਲਵਾਰ ਵਾਲਾ
ਅੱਛਾ ਅੱਛਾ ਤੇ ਪਲਾਜ਼ੋ ਵਗੈਰਾ ਪੈਂਟ
ਜਿਵੇਂ ਪਲਾਜ਼ੋ ਸੂਟ ਪੈਂਟ ਉਹਨਾਂ ਦੀ ਪੰਜ ਸੌ ਏ ਮਤਲਬ ਕੋਟਨ ਦੇ ਸੂਟ ਦੀ
ਅੱਛਾ ਅੱਛਾ
ਤੁਹਾਨੂੰ ਪਤਾ ਫੇਿਰ ਅੱਜ ਕੱਲ੍ਹ ਟੇਲਰ ਦੇਖਣੇ ਨੇ ਸਾਰਾ ਖਰਚਾ ਵੀ ਕੱਢਣਾ ਪੈਂਦਾ ਨਾ ਫੇਿਰ
ਸਹੀ ਹੈ ਸਹੀ ਹੈ ਜੇ ਇਹਨਾਂ ਤੇ ਦਾ ਹੀ ਹੈ ਜੀ ਇਹਨਾਂ ਦੇ ਹੋਣਾ ਹੀ ਚਾਹੀਦਾ ਤੇ ਡਿਜ਼ਾਇਨ ਵਗੈਰਾ ਤੁਹਾਡੇ ਕੋਲ ਅਵੇਲੇਬਲ ਹੈਗੇ ਨੇ
ਡਿਜ਼ਾਇਨ ਤੇ ਡਿਜ਼ਾਇਨ ਤੇ ਦੇਖੋ ਸਾਰੇ ਹੀ ਨੇ ਸਾਡੇ ਤੁਸੀਂ ਜਿਵੇਂ ਚਾਵੀ ਡਿਜ਼ਾਇਨ ਪਾਣਾ ਏ
ਅੱਛਾ ਅੱਛਾ ਪਰ ਮੈਂ ਤੇ ਦੇਖੋ ਇਹ ਸੁਣਿਆ ਸੀ ਤੁਸੀਂ ਮਾਇਡ ਨਾ ਕਰਨਾ ਮੈਂ ਤਾਂ ਸੁਣਿਆ ਸੀ ਬ ਤੁਸੀਂ ਨਾ ਮਤਲਬ ਕਿ ਦਿੰਦੇ ਸੂਟ ਵਾਸਤੇ ਨਾ ਹਾਂ ਨੀ ਕਰਦੇ ਜਲਦੀ ਨਾਲ ਨਾ। ਅਗਰ ਜੇ ਕਰ ਵੀ ਦਿੰਦੇ ਹੋ ਤੇ ਦਿੰਦੇ ਨੀ ਹੋ ਜਲਦੀ ਸੂਟ ਨਾ ਤੁਸੀਂ।
ਮੈਨੂੰ ਅੱਠ ਸਾਲ ਹੋ ਗਏਣ ਦੇਖੋ ਕੱਪੜੇ ਸੀਂਦੇ। ਹੁਣ ਚਾਰ ਚਾਰ ਟੇਲਰ ਰੱਖੇ ਦੇ ਨੇ, ਕੰਮ ਬੜਾ ਹੈ। ਹੁਣ ਦੇਖੋ ਨਵਾਂ ਬੰਦਾ ਆਂਦੈ ਅਸੀਂ ਫਿਰ ਉਹਨੂੰ ਉਸ ਹਿਸਾਬ ਨਾਲ ਵੇਖਣੇ ਆ ਨਾ। ਤੇ ਕਈ ਤੇ ਅਸੀਂ ਫੜਦੇ ਈ ਨੀ ਕੱਪੜੇ ਦੇਖੋ ਕਈ ਕੱਪੜੇ ਕਸ ਏਵੇ ਹੁੰਦੇ ਨੇ। ਜਿਵੇਂ, ਲੀਚੜ ਟਾਈਪ‌। ਹੁੰਦੇ ਨੇ ਮਤਲਬ ਕੰਮ ਘੱਟ ਤੇ ਬੋਲਦੇ ਜ਼ਿਆਦਾ ਨੇ ਫਿਰ ਸਾਨੂੰ ਨਾ ਪਸੰਦ ਪਸੰਦ ਨੀ ਔ ਚੀਜ਼ਾਂ।
ਸਹੀ ਸਹੀ, ਠੀਕ ਹੇ, ਨਾ ਤਾਂ ਚਲੋ ਠੀਕ ਹੇ ਤੁਹਾਡੀ ਗੱਲ। ਪਰ, ਮੈਂ ਐ ਸੋਚ ਰੀ ਸੀ। ਤੀਸੈ ਅਗਰ ਜੇ ਮੈਂ ਕੱਲ ਨੂੰ ਤੁਹਾਨੂੰ ਸੂਟ ਵਗੈਰਾ ਦੇ ਕੇ ਜਾਵਾਂ
ਸਾਡਾ ਤੇ ਹਾਂ, ਦੇਖੋ ਤੁਹਾਡਾ ਸਾਡਾ ਤੇ ਅਲੱਗ ਹਿਸਾਬ ਏ ਆਪਣਾ ਪਿਆਰ ਹੀ ਬੌਤ ਤੇ। ਤੇ ਆਪਾਂ ਤੇ ਤੁਹਾਡਾ ਦਿਨ ਚ ਵੀ ਸ ਸੀਂਓਦਾਂਗੇ ਕੋਈ ਵੀ ਦਿ
ਚਲੋ ਠੀਕ ਠੀਕ ਏ।ਮੇਰਾ ਸ਼ਾਇਦ ਪ੍ਰੋਗਰਾਮ ਬਣੇਗਾ। ਸੈ਼ਦ ਆਨ ਦਾ। ਤੇ ਮੇਰੀ ਬਿਟਆ ਵੀ ਆਏਗੀ ਨਾਲ।
ਹਾਂ, ਔ ਮੇਰੀ ਗੱਲ ਹੋਈ ਸੀ ਤੁਹਾਡੀ ਬਿਟੀਆਂ ਨਾਲ ਤੇ ਔ ਕਹਿੰਦੇ ਸੀਗੇ ਬਈ ਅਸ ਸੀ ਐਤਕੀ ਨਾ ਮੈਂ ਉਹਨਾਂ ਨੂੰ ਦੱਸਿਆ, ਬਈ ਅਸੀਂ ਏ ਸੀ ਲਗਵਾਇਆ। ਫੇਰ ਉਹ ਕਹਿੰਦੇ, ਅਸੀਂ ਇਸ ਵਾਰ ਤੁਹਾਡੇ ਘਰ ਹੀ ਆਣੈ ।ਮੈਂ ਕਿਹਾ ਤੁਸੀਂ ਜ਼ਰੂਰ ਸਾਨੂੰ ਸੇਵਾ ਦਾ ਮੌਕਾ ਦਿਓ ਮੈਂ ਕਿਹਾ ਆਓ ਤੁਸੀਂ ਸਾਡੇ ਘਰ।
ਠੀਕ ਹੈ ਜੀ, ਠੀਕ ਹੈ। ਚਲੋ, ਠੀਕ ਹੈ। ਫੇਰ, ਮੈਂ ਵੀ ਨਾ ਸੂਟ ਵਗੈਰਾ ਬਣਵਾਵਾਂਗੀ।
ਹਾਂਜੀ ਹਾਂਜੀ, ਏਕ ਤੁਸੀਂ ਕੰਮ ਕਰਨਾ ਤੁਸੀਂ ਨਾ ਲੈਸ ਵਗੈਰਾ ਲੈਣਾ ਜਿੱਦਾਂ ਲੈਸਾਂ ਹੋ ਗੀਆਂ। ਅਸਤਰ ਹੋ ਗੇ।ਕਿਉਂਕਿ ਪਤਾ ਕੀ ਮੇਰਾ ਨਾ ਫੇਰ ਮੇਰੇ ਭਰੋਸੇ ਰਹੋਗੇ ਥੋੜਾ ਲੇਟ ਹੋ ਜੇਗਾ। ਤੁਸੀਂ ਸਮਾਨ ਲੈਓਗੇ ਨਾ ਤੇ ਮੈਂ ਫਟਾਫਟ ਟੇਲਰਾਂ ਨੂੰ ਕੈਣਾ ਕਿ ਬਈ ਕੱਟੋ ਤੇ ਸੀ ਕੇ ਬਈ ਦਿਓ ਲਾਂਬੇ ਕਰੋ ਸੂਟ, ਹਾਂਜੀ ਹਾਂਜੀ। ਹੋਰ ਸੁਣਾਓ? ਹੈਲੋ। ਹੈਲੋ।
ਹਾਂਜੀ, ਹੈਲੋ ਥੋੜੀ ਨਾ ਡਿਸਟਰਬਿੰਗ ਹੋ ਗੀ ਸੀ। ਤੀ ਵਿੱਚ ਨਾ।
ਅੱਛਾ ਅੱਛਾ।ਅਰੇ, ਆਵਾਜ਼ ਨ੍ਹੀਂ ਆ ਰੀ ਸੀ ਬਿਲਕੁਲ।
ਹਾਂਜੀ ਹਾਂਜੀ, ਨਹੀਂ ਡਿਸਟਰਬਿੰਗ ਹੋ ਗੀ ਸੀ ਥੋੜਾ ਨਾ। ਹਾਂ, ਇਸ ਕਰਕੇ ਹੋਰ ਦੱਸੋ ਤੁਸੀਂ ਮੈਨੂੰ?
ਬਸ ਵਧੀਆ ਮੈਂ।
ਤੇ ਸਭ ਠੀਕ ਨੇ।
ਹਾਂਜੀ ਹਾਂਜੀ, ਸਭ ਵਧੀਆ। ਬਸ ਮੈਂ ਕਿਆ ਚਲੋ, ਅੱਜ ਤੁਹਾਨੂੰ ਫੋਨ ਤੁਹਾਡਾ ਆ ਈ ਗਿਆ ਮੈਂ ਵੈਸੇ ਤੁਹਾਨੂੰ ਯਾਦ ਹੀ ਕਰਦਾ ਪਿਆ ਸੀ। ਮੈਂ ਕਿਆ ਵੀ ਭੈਣ ਜੀ ਹੁਣੇ ਆਏ ਨੀ ਮੈਂ ਚਲੋ ਫੋਨ ਫਿਰ ਤੁਹਾਡਾ ਆ ਹੀ ਗਿਆ ਏ
ਵੇਖੋ ਜੀ ਹਾਂ ਦਿਲ ਨੂੰ ਦਿਲ ਦੀ ਰਾਹ ਹੈਗੀ ਆ ਨਾ। ਜੇ ਤੁਸੀਂ ਇੰਨੇ ਪਿਆਰ ਨਾਲ ਯਾਦ ਕੀਤਾ ਹੈ, ਤੇ ਆਪੇ ਆਪ ਅਸੀਂ ਆਪੇ ਤੁਹਾਨੂੰ ਕਾਲ ਕਰ ਦਿੱਤੀ
ਹਾਂਜੀ ਹਾਂਜੀ ਹੋਰ ਤੁਸੀਂ ਕੀ ਕਰਦੇ ਹੋ, ਮੈਂ ਸੁਣਿਆ ਸੀ ਬਈ ਪਹਿਲਾਂ ਤੁਸੀਂ ਵੀ ਮਤਲਬ ਬੁਟੀਕ ਵਗੈਰਾ ਚਲਾਉਂਦੇ ਸੀ।
ਹਾਂਜੀ ਹਾਂਜੀ, ਮੇਰਾ ਵੀ ਬੁਟੀਕ ਹੀ ਹੈਗਾ ਸੀ, ਪਹਿਲੇ ਪਰ ਦੇਖੋ ਟਾਈਮ ਨਾਲ ਨਾ ਹੁਣ ਕੰਮ ਹੁੰਦਾ ਨੀ ਐ।
ਅੱਛਾ ਦੇਖੋ, ਫਿਰ ਹਾਂ ਏਜ ਦਾ ਵੀ ਫ਼ਰਕ ਪੈਂਦਾ ਨਾ, ਹੂ ਚਲੋ ਕੋਈ ਨੀ ਜਦ ਬੱਚੇ ਕਰਨ ਵਾਲੇ ਹੋਣ
ਹਾਂਜੀ ਦੇਖੋ ਇਥੇ ਕੰਮ ਵੈਸੇ ਵੀ ਦੇਖੋ ਆਪਣੇ ਨਮਸਤੇ ਕਰਨਾ ਹੁਨ
ਪਰ ਹਾਂ ਇਹ ਤੇ ਦੇਖੋ ਇੱਕ ਨਾ ਸ਼ੌਕ ਹੁੰਦਾ ਏ ਮੇਨ, ਦੇਖੋ ਬੰਦੇ ਜ਼ਰੂਰੀ ਨਹੀਂ ਏ ਕਿ ਹਰ ਚੀਜ਼ ਲਈ ਥੋੜਾ ਉਹ
ਹਾਂ ਹਾਂ ਹਾਂ ਮੈਨੂੰ ਸੀ ਸ਼ੌਕ ਮੈਂ ਆ ਆਪਣੇ ਕੱਪੜੇ ਆਪੇ ਹੀ ਸਟਿੱਚ ਕਰਕੇ ਪਾਵਾਂ, ਹੇਨਾ। ਆਪਣੀ ਮਰਜ਼ੀ ਦੇ ਡਿਜ਼ਾਇਨ ਕਰਾਂ
ਹਾਂਜੀ, ਹਨ, ਮੇਰੇ ਵੀ ਨਾ ਇੱਕ ਪੰਜਾ, ਹਾਂ ਮੇਰੇ ਵੀ ਪੰਜਾਬ ਚ ਨਾ ਦੀਦੀ ਨੇ ਤੇ ਉਹ ਵੀ ਨਾ ਪਹਿਲੇ ਖੁਦ ਸੀਂਦੇ ਸੀ। ਤੇ ਜਦੋਂ ਦਾ ਆਪਣਾ ਬੁਟੀਕ ਸ਼ੁਰੂ ਕੀਤਾ ਏ, ਹੁਣ ਉਹਨੇ ਵੀ ਮਤਲਬ ਘੱਟ ਹੀ ਕਰਤੇ ਨੇ ਉਹ ਵੀ ਕਹਿੰਦੀ ਕੀਬਈ ਡਿਜ਼ਾਇਨਰ ਕੱਪੜੇ ਨਾ ਤੂਹੀ ਬਣਾ ਦਿਆਂ ਚਲੋ ਫਿਰ ਮੈਂ ਕਿਹਾ ਚਲੋ ਹੱਲ ਜਿੱਥੇ ਨੇ ਆਪਾਂ ਸੀ ਦਿਆ ਫਰਕ ਨੀ ਪੈਂਦਾ ਮਾੜੇ ਮੋਟੇ ਦੋ ਚਾਰ ਸੂਟਾਂ ਨਾਲ ਉਹਨਾਂ ਨੇ ਤਾਂ ਦੇਖੋ। ਮਹੀਨਿਆਂ ਚ ਕਦੀ, ਦੋ ਚਾਰ ਮਹੀਨਿਆਂ ਚ ਸੋਆਣੇ ਹੁੰਦੇ।
ਹਾਂ, ਕਿਹੜਾ ਡੇਲੀ ਚ ਸਵਾਣੇ ਹੁੰਦੇ ਨੇ ਕੱਪੜੇ ਤਾਂ ਕਦੀ ਕਦੀ ਸੂਆਉਣੇ ਹੁੰਦੇ ਨੇ ਮੀਨੇ ਦੋ ਮਹੀਨੇ ਬਾਅਦ ਸਵਾਲ ਲਿਆ ਚਲੋ ਸੂਟ ਜਾਂ ਕੋਈ ਪ੍ਰੋਗਰਾਮ ਮੋਏ ਆ ਓਕੇਸ਼ਨ ਹੋ ਗਿਆ। ਬੰਦਾ ਤਾਂ ਹੀ ਸਵਾਂਦਾ ਐਵੇਂ ਤੇ ਕਿੱਥੇ ਰੋਜ਼ ਸਵਾਏ ਕੱਪੜੇ ਅੱਜ ਕੱਲ੍ਹ ਕੱਪੜਾ ਕਿੰਨਾ ਮਹਿੰਗਾ ਵੀਰ ਜੀ।
ਦੇਖੋ ਅੱਜ ਕੱਲ੍ਹ ਕਿੱਥੇ ਪਹਿਲੇ ਕੋਟਨ ਦਾ ਸੂਟ ਆ ਜਾਂਦਾ ਸੀ ਢਾਈ ਤਿੰਨ ਸੌ ਦਾ ਅੱਜ ਕੱਲ ਦੁਕਾਨ ਚੜੋ ਪੰਜ ਸੋ ਤੋਂ ਘੱਟ ਤੇ ਘਾਰ ਪਾਨ ਦਾ ਸੂਟ ਨਹੀਂ ਆਉਂਦਾ। ਫੇਰ ਦੇਖੋ ਪੰਜ ਸੌ ਦਾ ਦੇਖੋ ਆਪਾਂ ਆਪਸ ਵਿੱਚ ਗੱਲ ਕਰਨੇ ਆ। ਹੁਣ ਮੈਂ ਵੀ ਚਾਰ ਟੇਲਰ ਰੱਖੇ ਦੇ, ਹਨਾ ਮੈਨੂੰ ਵੀ ਖਰਚਾ ਕੱਢਣਾ। ਹੁਣ ਦੇਖੋ ਕਸਟਮਰ ਕਈ ਆ ਕੇ ਕਹਿੰਦੇ ਨੇ ਕਿ ਦੇਖੋ ਹਮ ਨੇ ਪੰਜ ਸੌ ਕ ਸੂਟ ਲਿਆ, ਤੁਸੀਂ ਸਵਾਈ ਲਾ ਲਈ ਪੰਜ ਸੌ ਦੇਖੋ ਮੇਰੇ
ਸਹੀ ਗੱਲ ਹੈ ਸਵਾਈ ਤੇ ਓਹਨੀ ਲਗਣੀ ਬਿਲਕੁਲ ਸਹੀ ਗੱਲ ਹੈ ਰਾਇਟ ਕਿਹਾ ਤੁਸੀਂ ਬਿਲਕੁਲ।
ਹਾਂ ਹਾਂ ਹੋਰ ਸੁਣਾਓ ਕੀ ਬਣਾਇਆ ਅੱਜ ਦੇਖੋ ਮੈਂ ਕਹਿ ਰਿਹਾ ਤੁਸੀਂ ਸੋ ਆਲਾ ਸੂਟ ਲਿਆਓ ਤੁਸੀਂ ਪੰਜ ਸੌ ਵਾਲਾ ਸੂਟ ਲਿਆਓ, ਤੁਸੀਂ ਪੰਦਰਾਂ ਸੌ ਵਾਲਾ ਸੂਟ ਲਿਆਓ । ਸਵਾਈ ਤੇ ਸਾਢੇ ਪੰਜ ਸੌ ਹੀ ਏ ਬਾਕੀ ਦੇਖੋ ਕੱਪੜੇ ਦੀ ਲਾਈਫ ਉਹ ਤੁਸੀਂ ਪੰਦਰਾਂ ਸੌ ਸੋ ਦਾ ਲਿਆਓਗੇ ਜ਼ਿਆਦਾ ਚੱਲੂਗਾ। ਪੰਜ ਸੌ ਦਾ ਲਿਆਓਗੇ ਦੁੱਧ ਜੀ ਵਾਰ ਚ ਤੁਹਾਡਾ ਪੋਚਾ ਬਣ ਜਾਏਗਾ ।
ਸਹੀ ਗੱਲ ਹੈ ਸਹੀ ਗੱਲ।
ਹਾਂਜੀ ਹੋਰ ਸੁਣਾਓ ਕੀ ਬਣਾਇਆ?
ਅੱਜ ਅਸੀਂ ਬਣਾਏ ਸੀ ਅ ਆਲੂ ਸੋਯਾਬੀਨ।
ਅੱਛਾ ਆਲੂ ਸੋਇਆਬੀਨ ਹਾਂ ਤੁਸੀਂ ਇੱਕ ਵਾਰ ਮੈਂ ਕਿਹਾ, ਹਾਂ ਤੁਸੀਂ ਹੁਣ ਆਓਗੇ ਨਾ ਫ਼ਿਰ ਮੈਂ ਸਾ ਵੀ ਖਾਣਾ ਬਣਾ ਕੇ
ਠੀਕ ਠੀਕ ਜਦੋਂ ਕਦੇ ਚੱਕਰ ਲੱਗੇਗਾ ਮੇਰਾ ਤੇ ਫਿਰ ਮੈਂ ਆਵਾਂਗੀ ਤੇ ਤੁਹਾਨੂੰ ਖਵਾਵਾਂਗੀ, ਹੋਰ ਦੱਸੋ ਹੂੰ ਇਸ ਵਾਰ ਅ ਗਰਮੀਆਂ ਚ ਪ੍ਰੋਗਰਾਮ ਨੀ ਬਣਾਇਆ ਕਿਤੇ ਜਾਣ ਦਾ।
ਦੇਖੋ ਅਸੀਂ ਨਾ ਯਾਤਰਾ ਦਾ ਬਣਾਇਆ ਸੀ। ਦੀਵਾਲੀ ਕੋਲ ਹੁਣ ਗਰਮੀ ਦੇ ਬੜੀ ਏ ਤੇ ਅਸੀਂ ਨਾ ਹੁਣ ਗਰਮੀਆਂ ਚ ਨਹੀਂ ਜਾ ਸਕਦੇ। ਬਾਕੀ ਅਸੀਂ ਇੱਕ ਦਿਨ ਲਈ ਦੇ ਦੇਖਾਂਗੇ, ਮਤਲਬ ਵਾਟਰ ਪਾਰਕ ਜਿਵੇਂ ਅੱਜ ਸਾਡੇ ਨਾ ਬੱਚੇ ਬੱਚੇ ਬਹੁਤ ਆ ਫੈਮਿਲੀ ਚ ਕੱਜਨ ਦੇ। ਰਿਸ਼ਤੇਦਾਰੀ ਚ ਤੇ ਫਿਰ ਸਾਰੇ ਕਹਿੰਦੇ ਸੀ। ਕਿ ਚਲੋ ਬਈ ਅਸੀਂ ਨਾ ਐਤਕੀ ਨਾ ਵਾਟਰ ਪਾਰਕ ਜਾਣਾ, ਮੈਂ ਕਿਹਾ ਚਲੋ ਦੇਖ ਲਾਂਗੇ ਫ਼ਿਰ। ਨਾਲੇ ਫ਼ਿਰ ਤੁਹਾਡੀ ਓਹ ਬਿੱਟਿਆ ਨਾਲ ਵੀ ਗੱਲ ਹੋਈ ਸੀ, ਹਾਂ ਸਾਡੇ ਉੱਥੇ ਨਾ ਹੈਗੀ ਆ। ਤੇ ਏਥੇ ਆਦੀ ਆ ਇੱਕ ਆਪਣਾ ਇੱਥੇ ਥੋੜਾ ਐਚ ਟੂ ਓ ਕਰਕੇ ਹੈਗੀ ਏ।
ਅੱਛਾ,
ਹਾਂਜੀ ਉੱਥੇ ਨਾ ਔਫਰਸ ਵੀ ਚੱਲਦੇ ਪਏ ਨੇ ਜਿਵੇਂ ਆਪਾਂ ਵਾ ਇੱਕ ਨਾਲ ਇੱਕ ਫੀ੍ ਲਾ ਲਓ। ਅਗਰ ਕੱਪਲ ਆ ਤੇ ਦੇਖੋ ਇੱਕ ਕ ਦੀ ਟਿਕਟ ਲੱਗੂਗੀ ਹੈਨਾ। ਕਿਟਸ ਨੇ ਤੇ ਐਵੇਂ ਕਰਕੇ ਕੇਨਾ ਬੜੇ ਔਫਰ ਨੇ ਮਤਲਬ। ਡੇ ਬਾਕੀ ਜਿਹੜਾ ਖਾਣਾ ਪੀਣਾ ਏ ਓਸ ਸਭ ਅਲੱਗ ਏ।
ਅੱਛਾ।
ਹਾਂਜੀ-ਹਾਂਜ ਬੋਰ
ਵਧੀਆ ਫੇਰ ਤੇ ਨਾ। ਅੱਛਾ ਤੇ ਹਾਂਜੀ ਹੋਰ ਤੁਸੀਂ ਦੱਸੋ ਬਸ ਮੈਂ ਤੁਹਨੂੰ ਕਿਹਾ ਨਾ ਉਹਨੇ ਬਸ ਫਰੀ ਹੋ ਕੇ ਬੈਠੀ ਸੀ।
ਅੱਛਾ-ਅੱਛਾ।
ਹਾਂ, ਮੈਂ ਕਿਆ ਚਲੋ ਫੋਨ ਕਰਾਂ ਬੜ ਦਿਨ ਹੋ ਗਏ ਨੇ ਗੱਲ ਨੀ ਹੋਈ ਵੀਰ।
ਹਾਂ ਮੈਂ ਕਿਹਾ ਉਹੀ ਤੇ ਮੈਂ ਕਿਹਾ ਚਲੋ ਨਾ ਮੈਨੂੰ ਵੀ ਸੀ ਮੈਂ ਤੁਹਾਡਾ ਫੋਨ ਹੀ ਨੀ ਆਇਆ ਮੈਂ ਕਾਫੀ ਟਾਈਮ ਚ ਨਾ ਤੁਹਾਡਾ ਵੇਟ ਹੀ ਕਰਦਾ ਪਿਆ ਸੀ। ਫੇਰ ਮੈਂ ਸੋਚਿਆ ਮੈਂ ਕਿਹਾ ਚਲੋ ਤੁਹਾਨੂੰ ਫੋਨ ਲਾ ਹੀ ਲਵਾਂ।
ਹਾਂ- ਹਾਂ ਬੱਚੇ ਗਏ ਦੇ ਨੇ ਨਾ ਨਾਨੀ ਕੋਲ ਐਕਚੁਲੀ। ਤੇ ਫਿਰ ਵੀ ਹਾਂ ਫਿਰ ਇਕੱਲੇ ਹੋਈਦਾ ਫੇਰ ਥੱਕ ਜਾਈਦਾ ਕੁਛ ਕੰਮ ਕੁਮ ਕਰਕੇ ਵੀ ਨਾ। ਫਿਰ ਇੰਨਾ ਟਾਈਮ ਈ ਨਈ ਮਿਲ ਪਾਂਦਾ ਕਿਸੇ ਨਾਲ ਗੱਲ ਕਰਨ ਦਾ ਬਸ ਬੱਚਿਆਂ ਨਾਲ ਗੱਲ ਹੁੰਦੀ ਏ।
ਹਾਂਜੀ -ਹਾਂਜੀ ਵੈਸੇ ਤੁਸੀਂ ਆਪਣਾ ਕਦੋਂ ਬਣਾਇਆ ਪ੍ਰੋਗਰਾਮ ਆਉਣ ਦਾ?
ਸਾਡਾ ਦੇਖੋ ਜੇ ਤਾਂ ਕੋਈ ਪ੍ਰੋਗਰਾਮ ਕੰਮ ਨੀ ਹੈਗਾ ਸੋਚਦੇ ਪਏ ਹ ਜਦੋਂ ਬਣੇ ਤੇ ਤੁਹਾਨੂੰ ਜ਼ਰੂਰ ਦੱਸਾਂਗੇ।
ਹਾਂਜੀ ਤੁਸੀਂ ਐਵੇਂ ਕਰ ਲੈਣਾ ਸਿੱ ਤੁਸੀਂ ਸਾਡੇ ਵ ਲਈ ਆ ਜਾਣਾ ਰੋਟੀ ਰੋਟੀ ਅਸੀਂ ਤਿਆਰ ਕਰਲਾਂਗੇ।
ਕੋਈ ਨੀ।
ਨਈ ਦੇਖੋ, ਦੇਖੋ ਤੁਸੀਂ ਆਔ ਸਾਨੂੰ ਮੌਕਾ ਦਿਓ ਇੱਕ ਵਾਰ ਸੇਵਾ ਕਰਨ ਦਾ। ਤੁਸੀ ਪਹਿਲੇ ਵੀ ਆਏ ਸੀ ਤੁਸੀ ਐਵੇਂ ਈ ਚਲੇ ਜਾਂਦੇ ਔ ਤੁਸੀ ਬੈਂ ਮਤਲਬ ਥੋੜਾ ਹੁੰਦਾ ਨਾ ਬੰਦਾ ਡਿਨਰ ਕਰੇ ਜਾਂ ਲੰਚ ਵਗੈਰਾ
ਹਾਂ ਕੋਈ ਗੱਲ ਨੀ ਦੇਖੋ ਹੁਣ ਜਦੋਂ ਪ੍ਰੋਗਰਾਮ ਬਣੇਗਾ ਨਾਂ।
ਕਈ ਵਾਰ ਵੀ ਆਏ ਹਾਂ।ਤੇ ਅਸੀਂ ਹਮੇਸ਼ਾ ਤੁਹਾਡੇ ਘਰ ਹੀ ਰੁਕਣੇ ਹਾਂ ਹੈਨਾ। ਆਪਣਾ ਤੁਸੀਂ ਇੰਨੀ ਸੇਵਾ ਕਰਦੇ ਹੋ ਸਾਡੀ ਹੁਣ ਸਾਨੂੰ ਵੀ ਮੌਕਾ। ਕਰ ਦਿਓ ਤੁਸੀਂ
ਬਣਾਇਆ ਪ੍ਰੋਗਰਾਮ ਇਸ ਵਾਰ ਬਣੇਗਾ ਤੇ ਜ਼ਰੂਰ ਆਓ। ਵਾਂਗੇ ਹੈ ਨੀ ਹੋਰ ਮੈਂ ਸੁਣਿਆ ਸੀ ਤੁਹਾਡੇ ਉਸ ਪਾਸੇ ਮਹੱਲੇ ਚ ਸਭ ਠੀਕ ਠਾਕ ਹੈ ਉੱਧਰ
ਹਮ ਸਭ ਵਧੀਆ, ਮਾੜੀ ਜੀ ਨਾ ਰਾਤੀ ਹੋਈ ਸੀ। ਲੜਾਈ ਸਾਹਮਣੇ ਵਾਲਿਆਂ ਦੇ ਘਰ, ਹਾਂ।ਰਾਤੀ ਹੋਈ ਸੀ ਫੇਰ ਅਸੀਂ ਚਲੇ ਗਏ ਸੀ ਐਵੇਂ ਮ ਲਬਨਾ ਸਾਰੇ ਤੇ ਅਮਰ ਸ਼ਾਂਤ ਕਰਾਏ ਸੀ ਉਹ ਬਸ ਤੁਹਾਨੂੰ ਪਤਾ ਅੱਜ ਕੱਲ੍ਹ ਨਾ ਆ ਹੋ ਹੀ ਜਾਂਦੀ। ਜਿੱਥੇ ਦੋ ਭਾਂਡੇ ਹੋਣ ਉਹ ਖੜਕਦੇ ਹੀ ਖੜਕਦੇ
ਨਾਲੇ ਅੱਜ ਕੱਲ ਕੀ ਗੁੱਸਾ ਬਹੁਤ ਹੋ ਗਿਆ ਬੰਦੇ ਸ ਨਾ ਅੱਜ ਕੱਲ ਤੇ ਗੁੱਸਾ ਕਹਿਣ ਚ ਜਿਵੇਂ
ਦੇਖੋ ਅੱਜ ਕੱਲ ਨਾ ਬੱਚੇ ਤੋਂ ਬੱਚਾ ਵੀ ਬਰਦਾਸ਼ਤ ਨਹੀਂ ਕਰਦਾ ਪਹਿਲੇ। ਟਾਇਮ ਹੁੰਦਾ ਸੀ। ਅਲੱਗ ਹਿਸਾਬ ਅੱਜ ਕੱਲ੍ਹ ਦੇਖੋ ਬੱ ਤੇ ਔਨੂ ਇੱਕ ਕਵਾਂਗੇ ਅਗਲਾ ਦੋ ਸੁਣਾਉਂਦਾ। ਹੁਣ ਜਨਰੇਸ਼ਨ ਹੀ ਇਸ ਹਿਸਾਬ ਦੀ ਅੱ
ਸਹੀ ਗ ਸਹੀ ਗੱਲ ਹੈ। ਸਹੀ ਗੱਲ।
ਹਾਂਜੀ ਠੀਕ ਹੈ ਭੈਣ ਜ ਠੀਕ ਹੈ ਸਤਿ ਸ੍ਰੀ ਅਕਾਲ।